ਸਤਿ ਸ੍ਰੀ ਅਕਾਲ ਹਾਂ ਹੋਰ ਕੀ ਕਰ ਰਹੇ
ਗੱਛ ਨਹੀਂੀ ਲੰਬੇ ਪਈ ਸੀ
ਅੱਛਾ ਅਜ ਸਕੂਲੇ ਵੋਟਿੰਗ ਸੀ ਨਾ ਤੇਰੀ
ਕੁਛ ਨਹੀਂੀ ਇਲੈਕਸ਼ਨ ਹੋਇਆ ਹ ਹੁਣਾ ਤੇ
ਹਾਂਜੀ।
ਤੇ ਕਿਸ ਤਰ੍ਹਾਂ ਹੋਇਆ। ਮਤਲਬ, ਪਰਚੀਆਂ ਪਾਈਆਂ।
ਨਹੀਂ, ਕੰਮਪਿਊਟਰ ਚ ਵਟਨ ਲੋਗੀਗ। ਕਰ ਲੈ ਫੇਰ, ਆਪ ਜਾ ਕੇ।
ਅੱਛਾ-ਅੱਛਾ। ਹੋਰ
ਐ। ਬੋਲੋ
ਹੋਰ ਸਭ ਠੀਕ ਆ
ਹੋਰ ਕੀ ਕਿਹਦੇ ਨੰਬਰ ਆਏ ਮੈਟ੍ਰਿਕ ਚ ਤੁਹਾਡੇ
ਸੈਵਨਟੀ ਫਾਈਵ ਪਰਸੈਂਟ
ਅੱਛਾ ਹੁਣ ਕੀ ਲੈ ਕੇ ਪੜ੍ਹਨਾ ਥ੍ਹਾਗੇ
ਕਾਮਰਸ
ਅੱਛਾ ਅੱਛਾ
ਅੱਛਾ ਹੋਰ
ਫ ਦੀ ਜਿਹੜੀ ਫਡ ਸੀ ਭਾਵਨਾ ਠੀਕ ਹੈ ਹਾਂਜੀ ਵਜੇ
ਅੱਛਾ
ਕੰਪਟਰ ਅੱਜ ਨਹੀਂ ਆ ਕੱਲ
ਅੱਛਾ
ਹਾਂਜੀ
ਹਾਂ ਉਹ ਹੋਰ ਤੁਹਾਨੂੰ ਪਾਸਤਾ ਬਣਾਉਣਾ ਆਉਂਦਾ ਹੈ
ਹਾਂਜੀ ਆਉਂਦਾ ਵਾ
ਦੱਸੋ ਤੇ, ਕਿੱਦਾਂ ਪੜਾਓਂਦੇ?
ਜਿੱਦਾਂ, ਸਭ ਬਣਾਉਂਦੇ ਆ।
ਅੱਛਾ।
ਖਾਲੀ ਰੋਟੀ ਤੁਹੀ?
ਹਾਲ ਤੇ ਹੀ ਰੋਟੀ
ਹਾਂ ਹਾਂ ਖਾਲੀ ਖਾਲੀ
ਕੀ ਬਣਾਇਆ ਸੀ ਅੱਜ
ਅੱਜ ਬਣਾਏ ਸੀ ਚਣੇ ਕਾਲੇ ਚਣੇ ਔਰ ਨੂਨ ਵਾਲੇ ਚੌਲ
ਹਾ ਹੋਰ ਤੁਸੀਂ ਕੀ ਵੇਖ ਰਹੇ ਸੀ ਕਿਹੜਾ ਸੀਰੀਅਲ ਵੇਖ ਰਹੇ ਸੀ ਹੁਣੇ
ਪਾਕਿਸਤਾਨੀ ਸੀਰੀਅਲ ਵੇਖ
ਅੱਛਾ ਅੱਛਾ ਕੀ ਸਟੋਰੀ ਆ ਉਹਦੀ
ਹੁਣੇ ਤੇ, ਸਟਾਰਟ ਹੋਇਆ ਵਾ।
ਅੱਛਾ-ਅੱਛਾ। ਆਂ
ਹਾਂ
ਹੋਰ ਬੋਲੋ? ਹਾਂ, ਹੋਗੀ।
ਕੀ, ਕਹਿ ਰਹੀ ਹੀ, ਮਾਸੀ?
ਕੁਛ ਨੀ ਮਾਸੀ ਕਹਿਣਡੀ ਸੀ, ਕੀ ਬਣਾਇਆ ਜੇ, ਕੀ ਖਾਧਾ? ਬਸ, ਆਈ ਸਭ। ਹਾ, ਹੋਰ?
ਹਾਂਜੀ, ਬੋਲੋ।
ਉਹ ਨਾ, ਉਹ ਜਿਹੜੀ ਸਾਡੇ ਸਾਹਮਣੇ ਨਹੀਂ ਰਹਿੰਦੀ ਸੀ
ਹਾਂ, ਉਹ ਨਾ, ਉੱਥੇ ਟਿਊਸ਼ਨ ਪੜਦੀ ਆ ਬਾਹਰੀ ਦੀ।
ਅੱਛਾ।
ਅੱਛਾ, ਤੁਸੀਂ ਉੱਥੇ ਟਿਊਸ਼ਨ ਲੈਣਾ ਵਾ?
ਹੁਣੇ ਤੇ, ਮੈਂ ਇੱਕ ਜਗ੍ਹਾ ਜਾਈ ਰਹੀ।
ਅੱਛਾ, ਨਹੀਂ ਉਹ ਚੰਗਾ ਪੜ੍ਹਾਉਂਦੀ ਏ, ਤੁਸੀਂ ਦੇਖਲੋ। ਉਹ ਬਹੁਤ ਚੰਗਾ ਪੜ੍ਹਾ ਰਹੀ ਆ, ਤੁਸੀਂ ਦੇਖਲੋ ਅਗਰ ਪੜ੍ਹਨਾ ਚਾਹੁੰਦੇ ਆ ਤੇ ਹਨਾ, ਹੈਲੋ!
ਹਾਂਜੀ।
ਮੈਂ, ਖਿਆ ਦੇਖਲੋ, ਅਗਰ ਉਥੇ ਟਿਊਸ਼ਨ ਪੜ੍ਹਨਾ ਹੈ, ਤੇ।
ਹਾਂਜੀ, ਵੇਖਦੀ ਹਾਂ।
ਅੱਛਾ, ਹੋਰ ਤਰਨ ਦਾ ਕੀ ਹਾਲ-ਚਾਲ ਏ?
ਠੀਕ ਹੈ।
ਤਰਨ, ਕਿੱਥੇ ਆ?
ਹੇਲੋ।
ਅੱਛਾ-ਅੱਛਾ, ਆ, ਹੋਰ ਤੁਹਾਡੀ ਭੂਆ ਠੀਕ ਐ?
ਹਾਂਜੀ-ਹਾਂਜੀ, ਠੀ
ਹਾਂ, ਕਿੰਨੇ ਬੱਚੇ ਉਹਨਾਂ ਦੇ?
ਲੋ
ਅੱਛਾ-ਅੱਛਾ, ਪੜ੍ਹਨਡਏ ਆ, ਕਿਹੜੀ-ਕਿਹੜੀ ਕਲਾਸ ਤੇ ਆ?
ਇੱਕ ਹੁਣ ਇਲੈਵਨਥ'ਚ ਤੇ, ਇੱਕ ਨੇ ਟਵੈਲਥ ਪਾਸ ਕਰਲੀ ਹੈ।
ਅੱਛਾ, ਹੋਰ? ਕਿੱਥੇ ਪੜ ਰਹੇ?
ਐੱਸਡੀ- ਐੱਸ, ਐਮ
ਅੱਛਾ-ਅੱਛਾ, ਨਈ-ਨਈ ਉਹ ਭੂਆ ਦੇ ਬੱਚੇ।
ਏ ਕੇ ਆਏ ਡੀਸਪਸ ਸਕੂਲ।
ਅੱਛਾ-ਅੱਛਾ, ਉਹ ਕਿੱਥੇ ਆ ਸਕੂਲ?
ਤਦਮਾ
ਅੱਛਾ।
ਹੂੰ
ਹੋਰ?
ਹਾਂਜੀ, ਬੋਲੋ।
ਹੋਰ, ਦੱਸੋ? ਉਹ ਤੁਹਾਨੂੰ, ਕਿੰਨੇ, ਕਿੱਚ-ਕਿੱਚ ਨੰਬਰ ਚੰਗੇ ਆਏ? ਮੈਟ੍ਰਿਕ'ਚ
ਇੰਗਲਿਸ਼'ਚ ਆਏ, ਨਾਈਂਨਟੀ-ਟੂ ਪਰਸੈਂਟ।
ਅੱਛਾ-ਅੱਛਾ ਨਾਈਨਟੀ-ਟੂ ਪਰਸੈਂਟ ਆਏ, ਅੱਛਾ।
ਹਿੰਦੀ 'ਚ ਏਟੀ-ਸਿਕਸ।
ਅੱਛਾ-ਅੱਛਾ। ਹੋਰ, ਹੋਰ ਮੈਥ'ਚ
ਮੈਥ 'ਚ ਫ ਫੋਰਟੀ ਏਟ
ਅੱਛਾ-ਅੱਛਾ ਮੈਥ ਚ ਥੋੜੇ ਘੱਟ ਰਹਿ ਗਏ ਹਨਾ।
ਹਾਂਜੀ।
ਮੈਥਸ ਚੰਗੀ ਤਰ੍ਹਾਂ ਬਣਾਇਆ ਨੀ ਸੀ ਤੁਸੀਂ? ਪ੍ਰੈਕਟਿਸ ਨਈ ਕੀਤੀ ਹੋਣੀ ਤੁਸੀਂ?
ਪਣਾਇਆ ਹੀ, ਪ੍ਰੈਕਟਿਸ ਵੀ ਕੀਤੀ ਸੀ।
ਨਈ-ਨਈ ਤੁਸੀਂ ਲੱਗਦਾ, ਫੋਨ ਹੁਣ ਜਾਦਾ ਵੇਖਦੇ ਹੋਣੇ, ਮੈਨੂੰ ਲੱਗਦਾ।
ਨਈ-ਨਈ ਪ੍ਰੈਕ
ਹਨਾ? ਔਹ ਹੋ ਫੋਨ ਵੇਖ ਲਿਆ ਹੋਣਾ ਰਾਤ-ਰਾਤ ਪਰ ਨਾ ਇਸ ਲਿਏ।
ਫੋਨ ਚ ਪੜ ਰੀ ਹੀ।
ਅੱਛਾ ਫੋਨ ਚ ਪੜਨ ਰੇਸੀ? ਅੱਛਾ। ਅੱਜ ਕੱਲ੍ਹ ਤਾਂ ਫੋਨ ਚੋਂ ਈ, ਸਭ ਕੁਛ ਦੇਖ ਸਕਦੇ ਆ ਜਿੱਦਾਂ। ਸਿੱਖ ਸਕਦੇ ਆ ਕਲਾਸਾਂ ਲੈ ਕੇ।
ਹਾਂਜੀ।
ਹੋਰ, ਹੋਰ ਦੱਸੋ? ਅੱਜੇ ਸਕੂਲੇ ਵੋਟਿੰਗ ਹੋਈ ਸੀ, ਤੇ ਫਿਰ ਕਦੋਂ, ਔਦਾ ਰਿਜਲਟ ਕਦੋਂ ਆ?
ਕੱਲ ਈ ਨਿਕਲਨਾ ਵਾ।
ਅੱਛਾ-ਅੱਛਾ। ਕੱਲ ਨਿਕਲਣਾ, ਹੋਰ? ਹੋਰ ਤੁਆਡੀ ਭੈਣ ਕਿੱਥੇ ਗਈ? ਇੱਕ ਪਰਾ ਵੀ ਸੀ ਤਾ ਛੋਟਾ ਜਾ?
ਹਾਂਜੀ ਹੈਗਾ ਵਾ।
ਹੈਗਾ ਏ, ਕਿੱਥੇ ਗਿਆ ਉਹ? ਅੱਛਾ-ਅੱਛਾ ਸਭ ਨੂੰ ਟਿਊਸ਼ਨ ਭੇਜਤਾ ਤੁਸੀਂ?
ਔ ਟਿਊਸ਼ਨ ਏ, ਔਨ੍ਹਾਂ ਦਾ ਨਾ।
ਅੱਛਾ-ਅੱਛਾ।
ਹਾਂਜੀ।
ਹੋਰ ਦੱਸੋ? ਤਾਨੂੰ ਪਾਸਤਾ ਬਣਾਉਣਾ ਨਈ ਆਂਦਾ ਨਾ?
ਆਂਦਾ ਵਾ।
ਪੇਲੋ ਪਾਸਤਾ ਲੈ ਲੈਣਾ ਵਾ, ਹੈ ਨਾ, ਫਿਰ ਪਾਣੀ ਬੋਇਲ ਕਰਨਾ ਏ, ਬੋਇਲ ਕਰਕੇ ਇੱਕਦਮ ਗਰਮ ਹੋਜੂਗਾ। ਫਿਰ ਉਹ ਚ ਪਾਸਤਾ ਪਾ ਦਿਓ। ਉਹ ਚੇ ਥੋੜ੍ਹਾ ਜਿਹਾ ਨੂਣ, ਫਿਰ ਇੱਕ ਚਮਚ ਤੇਲ ਪਾ ਦਿਓ। ਤੇਲ ਇਸ ਲਈ ਅਸੀਂ ਪਾਉਂਦੇ ਆ, ਕਿ ਮਤਲਬ ਉਹ ਚਿਪਕੇ ਨਾ ਆਪਸ ਤੇ ਹਨਾ। ਠੀਕ ਏ ਪਾਣੀ ਖੁਲਾ ਪਾਏਓ, ਖੁਲਾ ਪਾਣੀ ਰੱਖ ਕੇ ਫੇਰ ਉਹਨੂੰ ਨਿਚੋੜਨਾ ਵੇ ਖੁੱਲਾ ਪਾਣੀ ਕਰਕੇ, ਉਹਨੂੰ ਜਾਲੀ ਚੇ ਯਾ ਟੋਕਰੀ ਚੇ ਏਥੇ ਛਾਨੇਓ। ਫੇਰ ਤੇਲ ਪਾਇਓ ਕੜਾਹੀ 'ਚ ਅਦਰਕ ਲਸਣ ਪੂਰੀਆਂ ਸਬਜ਼ੀਆਂ ਸਭ ਪਾ ਕੇ ਫਿਰ ਪਾਸਤਾ ਪਾ ਕੇ, ਪਾਸਤਾ ਮਸਾਲਾ ਪਾਇਓ। ਫੇਰ ਪਾਸਤਾ ਮਸਾਲਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਹਿਲਾਇਓ ਬਸ। ਬਣ ਗਿਆ ਪਾਸਤਾ।
ਅੱਛਾ।
ਹਾ, ਹੋਰ ਦੱਸੋ? ਹੋਰ, ਕੀ ਖਾਦਾ ਅੱਜ ਰੋਟੀ ਚ ਤੁਸੀਂ?
ਅੱਜ ਆਪਾਂ ਵੀ ਕਾਲੇ ਚਣੇ ਤੇ ਪਲਾਓ
ਅੱਛਾ-ਅੱਛਾ।
ਕਾਲੇ ਚਣੇ ਤੇ ਪਲਾਓ, ਸਵਾਦ ਸੀ ਸਬਜ਼ੀ?
ਹਾਂ ਹਾਂਜੀ ਸਵਾਦ ਸੀ।
ਅੱਛਾ। ਮੈਂ ਪਹਿਲੋਂ ਵੀ ਕਾਲ ਲਗਾਇਆ ਸੀ ਤੁਸੀਂ ਚੁੱਕਿਆ ਨਹੀਂ ਸੀ।
ਓ ਮੇਰਾ ਫ਼ੋਨ ਬਿਜੀ ਸੀ ਦੋਸਤ ਨਾਲ ਫਰੈਂਡ ਨਾਲ ਗੱਲ ਕਰ ਰਹੀ।
ਅੱਛਾ, ਨਾ ਤੁਹਾਡੇ ਕਿੰਨੀਆਂ ਫਰੈਂਡ ਐ?
ਬੋਤ ਫਰੇਂਡਸ ਆ ਵਾ ਮੇਰੇ।
ਕਿੰਨੀਆਂ?
ਬੋਤ ਐ।
ਅੱਛਾ ਬੋਤ ਆ, ਕੀ ਕੀ ਨਾਮ ਏ ਓਨਾਂ ਦਾ?
ਉਹਨਾਂ ਦਾ ਨਾਮ ਭਾਵਨਾ, ਬਿੰਦਰਾ, ਆਸਥਾ
ਅੱਛਾ-ਅੱਛਾ ਸਭ ਇੱਥੇ ਈ ਆ ਲੋਕਲ, ਕਿ ਉਹਨਾਂ ਨੇ ਸਕੂਲ ਫਟਤੇ।
ਸਕੂਲੇ ਵੀ ਐ, ਤੇ ਜਿਨ੍ਹਾਂ ਨੇ ਸਕੂਲ ਛੱਡਤਾ।
ਅੱਛਾ ਅ ਹੂੰ ਹੋਰ ਦੱਸੋ ਕਿੱਥ ਘੁੰਮਣ ਜਾਣ ਦਾ ਮਨ ਕਰਦਾ ਤੁਹਾਨੂੰ?
ਹੋਣ ਤੇ ਕਿੱਥੇ ਬੀਜੀ ਹੁਨ ਤੇ ਟਿਊਸ਼ਨ ਜਾਣਾ ਮੈ ਛੇ ਵਜੇ
ਨਹੀਂ ਨਹੀਂ। ਨਈ ਕਿੱਥੇ ਤੇ ਘੁੰਮਣ ਦਾ ਤਾਂ ਮਨ ਕਰਦਾ ਹੀ ਐ ਨਾ।
ਹੁਨ ਕਿੱਥੇ ਘੁੰਮਨ ਦਾ ਮਨ ਨੀ ਕਰ ਰਿਹਾ ਮੀਂ 'ਚ।
ਅੱਛਾ-ਅੱਛਾ, ਅਰੇ ਬਾਰ ਕਿੱਥੇ?
ਬਾਰ ਕਿੱਥੇ ਦਿਗਾ
ਅੱਛਾ ਓ ਕਿੱਥੇ ਆ ਦਿਗਾ।
ਉਹ ਓਥੇ ਖੜਗਪੁਰ ਸੈਡ ਆ।
ਅੱਛਾ-ਅੱਛਾ, ਚੰਗੀ ਜਗ੍ਹਾ ਐ, ਏਥੇ ਕੀ ਆ ਖਾਸ ਕੁਛ?
ਬੀ ਚੇ ਯਾ
ਅੱਛਾ-ਅੱਛਾ, ਬੀਚ ਆ ਅੱਛਾ। ਹੋਰ ਦੱਸੋ। ਤੁਸੀਂ ਗਏ ਆਂ ਪੈਲੋਂ ਕਦੇ ਬੀਚ ਤੇ
ਹਾਂ ਬੋਤ ਵਾਰੀ